ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਉਂਦੇ ਵਾਜ ਬੋਤ ਘਟ ਆਂਦੀ ਪੀ।
ਆਵਾਜ ਘਟ ਆਂਦੀ ਪੀ। ਹੁਣ ਆਈ?
ਨਈ ਨਾ
ਏਕ ਮਿਨਟ ਜੀ। ਹੁਣ ਆਂਦੀ ਪੀ ਆਵਾਜ਼?
ਹਾਂ ਥੋੜਾ ਥੋੜੀ ਜਿ ਘੱਟੀ ਈਏ ਪਰ
ਹੁਨ ਵੀ ਘੱਟ ਆਂਦੀ ਪੀਏ ਕਿ?
ਹਾਂ ਹੁਨ ਠੀਕ ਏ, ਹੁਨ ਠੀਕ।
ਦੇਖੋ ਹੁਣ ਦਾ?
ਹਾਂ ਠੀਕ ਏ ਠੀਕ।
ਠੀਕ ਐ ਨਾ। ਬਸ ਸਤਿ ਸ਼੍ਰੀ ਅਕਾਲ ਜੀ, ਔਰ ਕਿਵੇਂ ਓ?
ਬਸ ਠੀਕ ਆ, ਤੁਸੀ ਕਿਸਰਾਂ ਓ?
ਬਸ ਵਧੀਆ, ਹੋਰ ਕੀ ਚੱਲ ਰੇਆ ਐ?
ਕੁਛ ਨੀ ਬਸ। ਹੁਨੀ ਕੰਮ ਮੁਕੇ ਨੇ ਘਰਦੇ।
ਓਈ ਓਈ, ਰੂਟੀਨ ਦਾ ਡੇਲੀ ਦਾ ਰੂਟੀਨ ਅਪਣਾ
ਹਾਂਜੀ ਹਾਂਜੀ ਓ ਤਾਂ ਹੈ ਵੀ ਐ।
ਓਈ ਓਈ, ਅੱਛਾ ਸੁਨੋ ਤਾਨੂੰ ਕੁਛ ਔਨਲਾਈਨ ਔਫਲਾਈਨ ਦੇ ਬਾਰੇ ਕੋਈਸ ਨੌਲੇਜ ਹੈਗਾ‌?
ਨਈ ਸ਼ੋਪਿੰਗ ਤੇ ਮੈਂ ਔਨਲਾਈਨ ਈ ਕਰਨੀ ਹੋਨੀ ਆ ਜਾਦਾਤਰ, ਦਿਲੀਓ ਈ ਕਰਨੀ ਆਂ।
ਅੱਛਾ ਹਾਂਜੀ।
ਹਾਂ, ਦਿੱਲੀਓਂ। ਹਾਂ, ਦਿੱਲੀਓ ਜੋ ਜੇੜੇ ਓਨਲਾਈਨ ਦਿਖਦੇ ਨੇ ਉਨਾਂ ਨੂੰ ਮੈਸੇਜ ਪਾਣਾ ਓਨੀ ਅਗਰ ਕੰਪ ਤੇ ਮੈਂਨੇ ਇਸ ਤਰਾਂ ਦੋ ਚਾਰ ਸੂਟ ਮੰਗਾਵੇ ਨ ਪੈਲੇ ਔਨਲਾਈਨ ਸ਼ੋਪਿੰਗ ਤੋਂ ਤਾਂ ਅੱਛੇ ਵਧੀਆ ਸੂਟ ਆਏ ਨ ਮੈਨੂੰ।
ਅੱਛਾ, ਕਿਸਾ ਇੰਸਟਾਗ੍ਰਾਮ ਤੇ ਦੇਖਿਓ ਯਾਂ ਯੂਟਿਊਬ ਤੇ ਦੇਖ ਕੇ ਮੰਗਾਏਆ ਓ ਅੱਛਾ, ਯੂਟਿਊਬ ਤੋਂ ਦੇਖ ਕੇ ਮੰਗਾਏਓ ਕਿਸਾ ਭਰੋਸੇ ਹੁੰਦਾ ਓਨਾਂ ਤੇ ਭਰੋਸਾ ਹੋਂਦੈ? ਕਿਉਂਕਿ ਅੱਜ-ਕੱਲ ਫਰੋਡ ਵੀ ਬੋਤ ਚੱਲਦਾ ਪੇਆ ਨਾ ਏਦੇ ਕਰਕੇ।
ਹਾਂ, ਫਰੋਡ ਤੋ ਬੋਤ ਚੱਲਦਾ ਪੇਆ ਪਰ ਹੁੰਦਾ ਐ ਔਨਲਾਈਨ। ਕਿਉਂਕਿ ਮੈਂ ਜਆਦਾਤਰ ਦਿੱਲੀਓਂ ਈ ਸ਼ੋਪਿੰਗ ਕਰਨੀ ਆ ਨਾ ਦਿੱਲੀ ਵਾਲਾ ਥੋੜਾ ਕੰਨਫਰਮ ਕਰ ਕੇਈ ਮੈਂ ਕਰਨੀ ਹੋਨੀ ਆਂ। ਕਿਉਂਕਿ ਮੈਂ ਖੁਦ ਉਧਰ ਦੀ ਈ ਨਾ।
ਅੱਛਾ ਤੁਸੀਂ ਉੱਥੋਂ ਹਾਂਜੀ ਹਾਂ। ਚਲੋ, ਨਈ ਏ ਠੀਕ ਫਿਰ ਤੋਂ ਫਿਰ ਵਧੀਆ ਆਏਗਾ। ਕਿਸਰਾਂ ਤੁਸੀ ਮਤਲਬ ਅਪਨੇ ਇੱਥੋਂ ਦੀ ਕਰੋ ਨਾ ਔਡਰ ਤੋਂ ਪਹਚਾਨ ਤੋਂ ਕਿਸਰਾਂ ਜਾ ਸਕਦੇ ਓ। ਨਜ਼ਦੀਕ ਜਾ ਕੇ ਦੇਖ ਸਕਦੇ, ਕੀ ਹੈ, ਨਹੀਂ ਕਿਸ ਨਾ ਦੂਰੋਂਥੜਾ ਹੁੰਦਾ ਨਾ ਪੰਜਾਬ ਸਾਈਡ ਜਾਂ ਗੁਜਰਾਤ ਸਾਈਡ ਸੂਰਤ ਸਾਈਡ। ਤੋ ਥੋੜਾ ਰਿਸਕੀ ਲਗ ਜਾਂਦਾ। ਹਾਂ ਕੀਛ
ਹਾਂ-ਹਾਂ ਉਧਰੋ-ਉਧਰੋ ਨਾਈਿੰਗਾ। ਪਰ ਦਿੱਲੀਓ ਮੈਨੇ ਕੀਤੀ ਵੀ ਸਾਨੂੰ ਆਖੋ ਅੰਬਾਲਿਓ ਕੀਤੀ ਵੀਏ ਮੈਨੇ।
ਅੱਛਾ ਹਾਂਜੀ। ਤੋ ਨਹੀਂ ਪੰਜਾਬ ਕਿਸ ਤਰ੍ਹਾਂ ਸ ਥੋੜ੍ਹਾ ਮਤਲਬ ਟਰੱਸਟ ਆਉਂਦਾ ਥੋੜ੍ਹਾ ਉੱਥੇ ਤੋਂ ਕਿਸ ਤਰ੍ਹਾਂ ਪੰਜਾਬੀ ਹੁੰਦੇ ਨਾ। ਤਈ ਜਿਹੜਾ ਗੁਜਰਾਤ ਸਾਈਡ ਥੋੜੀ ਗੁਜਰਾਤੀ ਜਦੇ ਤੋ ਥੋੜਾ ਡਰ ਲੱਗਦਾ ਹੈ। ਉਹਦੇ ਕਰ ਮੈਂ ਵੀ ਦੇਖਦੀ ਹਾਂ ਬਹੁਤ ਸਾਰੇ ਹੁਣ ਮੈਂ ਕਿਸ ਨਾਲ ਜ਼ਿਆਦਾ ਲੇਕਨ ਮੀਸ਼ੋ ਵੀ ਥੋੜ੍ਹਾ ਜੋ ਨੋਰਮਲ- ਨੋਰਮਲ, ਛੋਟੀ-ਛੋਟੀ ਚੀਜ਼ ਹੁੰਦੀ ਉਹ ਮੰਵਾ ਲੈਂਦੀ ਹਾਂ।
ਕਿਉਂਕਿ ਇੱਕ ਗੱਲ ਏ। ਹਾਂ, ਹਾਂਜੀ- ਹਾਂਜੀ- ਹਾਂਜੀ- ਹਾਂਜੀ।
ਪ੍ਰੋਪਰ ਪੰਜਾਬ ਦੇ। ਤੋਂ ਥੋੜ੍ਹਾ ਦੇਖਣਾ ਪੈਂਦਾ ਕਿੱਥੋਂ ਮਿਲ ਜਾਏਗੇ। ਜਿਦੋ ਦਿਖਦੇ ਸਬ, ਔਨਲਾਈਨ ਮਤਬਲ ਜਾਦਾ ਵਾਡੀਓ ਚ'ਏ ਬਟ ਉਹ ਸਾਹਮਣੇ ਆਉਂਦਾ ਨਾ ਥੋੜਾ ਕਲਰ ਡਿਫਰੈਂਟ ਆ ਜਾਂਦਾ ਜਾਂ ਕੋਈ ਡਿਜ਼ਾਇਨ ਅਲਗ- ਅਲੱਗ
ਹਾਂ, ਕੁਛ ਨਾ ਕੁਛ ਹੁੰਦਾ ਹੀ ਹੈ, ਉਸਦੇ ਵਿਚਕਾਰ, ਹਾਂ, ਮੀਸ਼ੋ ਦਾ ਤਾਂ ਮੈਨ ਹਾਂ, ਮੀਸ਼ੋ ਤੋਂ ਮੰਗਵਾਆ ਨਾ ਮੇਰਾ ਇੱਕ ਵੀ ਕੱਪੜਾ ਮਤਲਬ ਸਿੱਧਾ ਨੀ ਨਿਕਲਿਆ।
ਨਹੀਂ ਮੈਂ ਕੱਪੜੇ ਤੋਂ ਨਹੀਂ ਉਹਦੇ ਪਰਚੇਸ ਕਰਨੀ ਆ ਜਲਦੀ, ਕਿਉਂਕਿ ਉਹਦੇ ਗੈਰੰਟੀ ਨਹੀਂ ਉਹ ਉਹਨਾਂ ਦੇ। ਹਾਂ, ਬਸ ਇੰਨਾ ਹੈ ਕਿ ਉਹ ਰਿਟਰਨ ਚਲਾ ਜਾਂਦਾ, ਇੰਨਾ ਅੱਛਾ ਹੈ। ਕਿ
ਹਾਂ ਰਿਟਨ ਚਲਾ ਜਾਂਦਾ।
ਨਹੀਂ ਤਾਂ ਕਿਉਂਕਿ ਕੋਈ- ਕੋਈ ਐਪ ਚ' ਹੁੰਦਾ ਹੀ ਨਹੀਂ ਹੈ ਰਿਟਰਨ ਦਾ ਓਪਸ਼ਨ। ਫਿਰ ਉਹ ਥੋੜ੍ਹਾ ਲੱਗ ਜਾਂਦਾ ਕਿ ਪੈਸੇ ਅਟਕ ਗਏ ਫਾਇਦਾ ਨਹੀਂ ਰਿਟਰਨ। ਇੰਨਾ ਮੰਗਾਇਆ ਵੀ ਮਹਿੰਗਾ। ਹਾਂ ਨਾ ਉਹੀ ਪੈਸੇ ਵੀ ਰਿਟਰਨ ਨਹੀਂ ਆਉਂਦੇ।
ਨਹੀਂ ਆਉਂਦੇ, ਨੀ ਆਉਂਦੇ।
ਥੋੜ੍ਹਾ ਸੀਗਾ, ਕਿ ਹੁਣ ਮੈਂ ਸੂਟ ਮੰਗਗਾਉਣੇ ਹੈਗੇ ਅਤੇ ਕਿੱਥੋਂ ਮੰਗਾਵਾਉਣੇ ਕੀ ਹੈ?
ਹੂ, ਜ਼ਿਆਦਾਤਰ ਪੰਜਾਬ ਹੀ ਅੱਛਾ ਹੋ ਲੁਧਿਆਣਾ। ਹੂ ਹਾਂਜੀ ਲੁਧਿਆਣਾ।
ਹਾਂਜੀ ਜ਼ਰੂਰ, ਨਹੀਂ ਕਿਸੇ ਮੈਨੂੰ ਹੁਣ ਵਿਆਹ ਹੈਗਾ ਤ ਹੁਣ ਵਿਆਹ ਤੇ ਲੱਗਦੇ ਪਏ। ਹੁਣ ਕੱਪੜੇ ਸੋਚ ਰਹੇ ਕਿੱਥੋਂ ਇਹ ਕਰੇ ਫਿਰ।
ਅੱਛਾ।
ਨਹੀਂ ਅੱਛਾ ਹੈ ਫੇਰ ਤੋਂ, ਥੋੜੀ ਪਹਿਚਾਦੇ ਹੈ ਫਿਰ ਟੈਂਨਸ਼ਨ ਨਹੀਂ ਹੈ ਫਿਰ। ਜਦ ਮੈਨੂੰ ਔਡਰ ਕਰਨਾ ਤੇ ਫਿਰ ਮੈਂ ਕਰ ਸਕਦੀ ਹੈ।
ਹਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੇੱਸਾਂ, ਇੱਕ ਆਰਤੀ ਕਰਕੇ ਸੋ ਹਾਂ, ਇੱਕ
ਤੁਸੀਂ ਮੈਨੂੰ ਸ਼ੇਅਰ ਕਰ ਦਿਓ ਨਾ ਕਿਸ ਤ ਫਿਰ ਮੈਨੂੰ ਵੀ ਟਰੱਸਟ ਵੀ ਰਹੇਗਾ ਨਾ ਕਿ ਹਾਂ ਤੁਸੀਂ ਮੰਗਇਆ ਉਥੋਂ ਦੀ। ਤੋ ਫਿਰ ਟੈਂਸ਼ਨ ਨਹੀਂ ਹੈ।
ਤਾ ਦੋ-ਚਾਰ ਸੂਟ ਮੰਗਏ ਨੂੰ ਨਾ ਕੋਲ ਨੂੰ
ਅੱਛਾ ਮੰਗਾਇਆ ਤੁਸੀਂ ਕਿਸ ਤਰ੍ਹਾਂ ਪਿਓਰ ਦੇ ਮੰਗਏ ਜਾਂ ਕੋਟਨ ਦੇ?
ਨਹੀਂ ਮੇਰੇ ਨਾ ਜਾਰਜਟ ਦੇ ਕੱਪੜੇ ਤੇ।
ਅੱਛਾ ਜੋਰਜਟ ਦੇ, ਤਾਂ ਉਹਨਾਂ ਦੇ ਕੋਲ ਕਿ ਤਰ੍ਹਾਂ ਮਿਲਦਾ ਜੋਰਜਟ, ਹਰ ਇੱਕ ਕੱਪੜਾ ਮਿਲ ਜਾਂਦਾ।
ਹਾਂ ਕੱਪੜਾ ਸਾਰਾ ਦਿੰਦੇ ਨੂੰ ਨੀ, ਪਰ ਕਿਸਰਾ ਆਉਂਦਾ। ਕੋਈ- ਕੋਈ ਕੱਪੜਾ ਅੱਛਾ ਵੀ ਨਿਕਲਦਾ ਔ ਮੇਰਾ ਇੱਕ- ਇੱਕ ਜੋ ਕੋਡ ਸੈਟ ਆਇਆ ਉਹ ਅੱਛਾ ਨਹੀਂ ਨਿਕਲਾ। ਬਾਕੀ ਮੈਂਨੇ ਜੋ ਦੋ- ਤਿੰਨ ਮੰਗਗਾਏ ਦੋ ਮੰਗਗਾਏ ਨੇ ਉਹ ਅੱਛੇ ਨਹੀਂ। ਜੋਰਜਟ ਕੱਪੜੇ ਦੇ। ਨਹੀਂ- ਨਹੀਂ, ਨਹੀਂ- ਨਹੀਂ ਰੇਡੀਮੇਟ ਸੂਟ। ਰੈਡੀਮੇਡ, ਹਾਂਜੀ ਰੈਡੀਮੇਡ ਓਦੀ ਫਿਟਿੰਗ ਵੀ ਇਤਨੀ ਅੱਛੀ ਬੈਠੀ ਐ। ਮੇਰਾ ਟ੍ਰਿਪਲ ਐਕਸਲ।
ਅੱਛਾ, ਟ੍ਰਿਪਲ ਐਕਸਲ ਨੇ, ਨਈ ਮਤਲਬ ਸਾਈਜ਼ ਔਲ ਹੋਣਾ ਨਾ ਉਨਾਂ ਦੇ ਕੋਲ ਫੇਰ ਤੋਂ?
ਹਾਂ, ਹੂੰ-ਹੂੰ ਟ੍ਰਿਪਲ ਐਕਸਲ, ਫੋਰ ਐਕਸਲ ਤੱਕ ਮਿਲ ਜਾਂਦੇ ਨੇ ਆਰਾਮ ਨਾਲ।
ਅੱਛਾ, ਫੋਰ ਐਕਸ 'ਚ ਮਿਲ ਜਾਂਦੇ ਆ। ਤੁਸੀਂ ਮਤਲਬ ਵੇਚਣੇ ਵਾਸਤੇ ਮੰਗਾਏ ਓ, ਜਾਂ ਆਪਣੇ ਵਾਸਤੇ ਮੰਗਾਏ?
ਕੁੜੀ ਦੇ ਵਿਆਹ ਤੇ ਪਾਣੇ ਐ ਮੈਨੂੰ, ਮੈਨੇ ਖੁਦ ਹੀ ਪਾਇਆ ਐ।
ਨਈ-ਨਈ ਕਿਸੇ ਨੂੰ ਓ ਪਤਾ ਚੱਲਿਆ ਹੈਗਾ ਜੇ ਸੇਲਿੰਗ ਵਾਸਤੇ ਵੀ ਦੇਂਦੇ ਹੋਏਗੇ, ਫੇਰ ਅਸੀਂ ਲੈ ਸਕਦੇ ਆ ਨਾ।
ਅੱਛਾ-ਅੱਛਾ, ਸੇਲਿੰਗ ਵਾਸਤੇ ਵੀ ਕੇ?
ਹਾਂਜੀ, ਓ ਪਰਚੇਜ਼ ਕਰ ਸਕਦੇ ਓ ਉੱਥੋਂ ਦੀ ਸੈਲਿੰਗ ਵਾਸਤੇ ਵੀ।
ਦੇ ਕੋਈ ਪ੍ਰੋਬਲਮ ਨੀ।
ਹਾਂਜੀ ਫਿਟ ਨੀ ਕਿਸ ਏ ਕਰ ਈ ਲੈਣੇ ਸੀ, ਮੈਂ ਕਿਆ ਪੁੱਛ ਲਾਂ ਨਾ ਫੇਰ, ਕਿਓਕੇ ਕੋਈ-ਕੋਈ ਪੁੱਛ ਲੈਂਦਾ ਨਾ ਕਿ ਉਥੋਂ ਅਸੀਂ ਕਰ ਸਕਦੇ ਆ ਕਿ ਪਰਚੇਸ ਸੈਲਿੰਗ ਵਾਸਤੇ? ਤਾਂ ਮੈਂ ਨਾ ਫਿਰ ਕਿਸੇ ਇੱਕ ਇਨਕੁਆਇਰੀ ਮਿਲ ਜਾਂਦੀ ਐ।
ਹਾਂਜੀ-ਹਾਂਜੀ।
ਤੁਸੀਂ ਲਿੰਕ ਸ਼ੇਅਰ ਕਰ ਦਿਓ ਨਾ, ਫਿਰ ਮੈਂ ਵੀ ਔਡਰ ਕਰ ਦਾਂਗੀ ਓਹਦੇ।
ਹਾਂਜੀ, ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾ ਹਾਏ ਕਰਕੇ, ਤਾਂ ਮੈਂ ਤੁਹਾਨੂੰ ਲਿੰਕ ਸ਼ੇਅਰ ਕਰਦ
ਓਨਾਂ ਦਾ ਨਾਂ ਤੁਸੀਂ ਆਰਤੀ ਦੱਸਿਓ ਨਾ?
ਹਾਂਜੀ, ਹਾਂ ਆਰਤੀ ਕਲੈਕਸ਼ਨ ਕਰਕੇ।
ਅੱਛਾ, ਆਰਤੀ ਕਲੈਕਸ਼ਨ ਕਰਕੇ ਔਰ ਕੋਈ ਦੂਜੇ
ਅ, ਦੂਜਾ ਤਾਂ ਇੱਕ ਅੰਬਾਲੇ ਦਾ ਹੈ ਵੀ। ਪਰ ਉਸ ਚੋਂ, ਉਸ ਚੋਂ ਹੀ ਮੈਂ ਕੋਟਸੈਟ ਤੋਂ ਫਸੀ ਹੋਈ ਆ, ਇੱਕ ਵਾਰ ਇਸ ਕਰਕੇ ਮੈਂ ਜ਼ਿਆਦਾ ਉਸਦੀ ਐਡ ਵੀ ਨੀ ਕਰਦੀ।
ਅੱਛਾ, ਨਈ-ਨਈ, ਫੇਰ ਠੀਕ ਹੈ ਨਾ ਫੇਰ ਇੱਕ ਵਾਰ ਫਸ ਗਏ ਨਾ ਬੋਲਿਆ, ਤਾਂ ਫੇਰ ਦੁਬਾਰਾ ਓ ਬੋਤ ਸੋਚਣਾ ਪੈਂਦਾ।
ਨਈ-ਨਈ, ਮੈਨੂੰ ਕੀਤਾ ਈ ਨੀ ਮੈ ਵਾਪਸ, ਇੱਕ ਕੋਟ ਸੈਟ ਤੇ ਫਸੀ ਐਵੇਂ। ਤੇ ਇਸ ਕਰਕੇ ਬਸ ਮੈਂ ਨੇ ਕੀਤਾ ਈ ਨੀਗਾ, ਮੈਂ ਹਾਂਜੀ, ਹਾਂਜੀ, ਹਾਂਜੀ, ਹਾਂਜੀ। ਪੈਲੇ ਸੀਓਡੀ ਨੀ ਦਿੰਦਾ।
ਸੀਓਡੀ ਨੀ ਦਿੰਦੇ ਨਾ? ਹਾਂਜੀ, ਯਈ ਪ੍ਰੋਬਲਮ ਆਂਦਾ, ਸੀਓਡੀ ਨੀ ਦਿੰਦੇ ਹੁਨ ਓ। ਕਿਓਕੇ ਮੈਂ ਵੀ ਇੱਕ ਵਾਰ ਫੇਸਬੁੱਕ ਤੋਂ ਕੀਤਾ ਸੀਗਾ ਔਡਰ, ਮੈਂਤੋਂ ਡੋਲ ਗੁੜੀਆਂ ਵਾਸਤੇ, ਮੈਂਰੀ ਕੁੜੀ ਵਾਸਤੇ, ਮੈਂ ਡੋਲ ਦੀ ਔਡਰ ਕੀਤੀ ਸੀ। ਓ ਇਸ ਤਰ੍ਹਾਂ ਸੀ ਨਾ, ਓ ਉੱੜਦੀ ਸੀ ਉੱਪਰ।
ਅੱਛਾ।
ਓ ਔਡਰ ਕੀਤਾ ਮੇਰੇ ਹੱਸਬੈਂਡ ਨੇ ਕੀਤਾ ਸੀਗਾ, ਬਟ ਓ ਸਾਨੂੰ ਜਦ ਕੁ ਆਇਆ ਨਾ ਡਿਲੀਵਰੀ ਕਰਨ ਵਾਸਤੇ, ਓਹਦੇ 'ਚ ਆਇਐ, ਓ ਸ਼ੇਵਿੰਗ ਮਸ਼ੀਨ।
ਅੱਛਾ।
ਓਡੋਲ ਤਾਂ ਆਈ ਨੀ, ਓ ਸ਼ੇਵਿੰਗ ਮਸ਼ੀਨ ਅਸੀਂ ਤਾਂ ਓਦੇ ਸਾਮਣੇ ਈ ਖੋਲਿਆ, ਕੋਰੀਅਰ ਵਾਲੇ ਦੇ ਸਾਮਣੇ। ਮੈਂ ਖਾ ਦੇਖੋ, ਅਸੀਂ ਆਰਡਰ ਕੀ ਕੀਤਾ ਸੀ, ਔਰ ਆਇਆ ਕੀ, ਤੇ ਓ ਕੂਰੀਅਰ ਵਾਲਾ ਵੀ ਲੈਣ ਨੂੰ ਲੇਣ ਨੂੰ ਤਿਆਰ ਨਈ ਸੀਗਾ। ਬੋਲਦੇ ਨਈ ਰਿਟਰਨ ਨੀ ਹੁੰਦਾ। ਫੇਰ ਓ ਕੁਰੀਅਰ ਵਾਲਾ ਥੋੜ੍ਹਾ ਸਾਡਾ ਪਹਿਚਾਣਦਾ ਸੀਗਾ। ਮੈਂ ਕਿਓਕੇ ਔਡਰ ਕਰਦੀ ਰੈਦੀਂ ਆ ਬਾਰ-ਬਾਰ, ਤਾਂ ਓ ਪਹਿਚਾਣਦਾ ਸੀਗਾ। ਤਾਂ ਫੇਰ ਓਸਨੇ ਬੋਲਿਆ ਬਾਬੀ ਮੈਂ ਤੁਆਨੂੰ ਤੁਸੀ ਟੈਂਸ਼ਨ ਨਾ ਲਓ, ਮੈਂ ਕਰਵਾ ਦਿੰਨਾ ਕਿਸ ਤਰ੍ਹਾਂ ਵੀ ਕਰਕੇ
ਹਾਂਜੀ-ਹਾਂਜੀ।
ਸ਼ੁਕਰ, ਉਸਨੇ ਕਰ ਕਿਓਕੇ ਅਸੀਂ ਯੂਜ਼ ਈ ਨੀ ਕਰਦੇ ਨਾ ਪੰਜਾਬੀ ਕਿੱਥੇ ਯੂਜ ਕਰਦੇ ਸ਼ੇਵਿੰਗ
ਹਾਂ-ਹਾਂ, ਬਰੋਬਰ ਆ, ਆਪਣੇ ਤੋਂ ਕੰਮ ਈ ਨੀ ਹੋਐ ਨਾ ਓ।
ਬੋਲਿਆ, ਫੇਰ ਮੈਂ ਉਸਨੂੰ ਏ ਬੋਲਿਆ ਤੇ ਫੇਰ ਓ ਲੇ ਗਿਆ ਸੀ। ਸ਼ੁਕਰ ਏਨ੍ਹਾਂ ਕਿ ਉਸਨੇ ਕਰਵਾ ਤਾਂ। ਰੀਟਰਨ, ਅਸੀਂ ਪੈਸੇ ਤੋਂ ਨੀ ਦਿੱਤੇ ਹਾਂ, ਪੰਜਾਹ ਰੁਪਏ ਬੋਲ ਰਿਆ ਸੀ ਉੱਤੇ ਦੇ ਦੋ। ਮੈਂ ਨਾ ਠੀਕ ਐ, ਓ ਇੰਨਾ ਸਾਢੇ ਚਾਰ-ਸੌ, ਪੰਜ-ਸੌ ਦੀ ਡੋਲ ਸੀਗੀ, ਓ ਤੋਂ ਪੰਜ ਪੰਜਾਹ ਰੁਪਏ ਲਿੱਤਾ, ਉਹ ਲੇ ਗਿਆ ਲੇਕਿਨ
ਅੱਛਾ, ਨਹੀੜਮੇਰੀ ਕੁੜੀ ਦਾ ਇੱਕ ਵਾਰ ਇੰਸਟਾਗ੍ਰਾਮ ਤੋਂ ਉਸਨੇ ਲਹਿੰਗਾ ਔਡਰ ਕੀਤਾ ਹੈਯਾ।
ਹਾਂਜੀ।
ਤਾਂ ੳਹ ਲਹੰਗਾ ਲੈ ਕੇ ਆਏਆ, ਪਰ ਅਸੀ ਉਸਨੂੰ ਆਖਿਆ, ਉਸਨੂੰ ਖੋਲ ਕੇ ਦੇਖਨੇ ਦੇ, ਤੇ ਅਗਰ ਅਸਾਂ ਦਾ ਸਮਾਨ ਨਈ ਨਿਕਲੇਗਾ ਕਿਉਂਕ ੳਸ ਟਾਈਮ ਬਹੁਤ ਚਿੰਦੀਆਂ ਕਦੀ ਸਾਬਨ ਕਦੀ ਕੁਛ ਨਿਕਲਦਾ ਪਇਆ ਹੈਗਾ, ਤਾਂ ਇਸ ਕਰਕੇ ੳ ਦੱਸਨਗੇ ਖੋਲੋ ਖੋਲ ਕੇ ਦੇਖਣ ਨੂੰ ਤਿਆਰ ਹੀ ਨੀ ਆਇਆ, ਫੇਰ ਅਸਾਂ ਨੇ, ਹਾਂ ਪਰਸਲ ਰਿਟਰਨ ਅਸਾਂ ਨੇ ਆਖਿਆ ਨੀ ਲੈਨਾ ਅਸਾਂ ਨੇ ਬਸ।
ਨਈ ਨਈ ਬੋਤ ਅੱਜਕਲ ਰਿਸਕੀ ਲੱਗਦਾ ਏ ਬੋਤ। ਕੁਛ ਵੀ ਮੰਗਾਨਾ ਬੋਲੇ ਨਾ ਔਨਲਾਈਨ ਤੋ ਫਿਰ ਬੋਹਤ ਈ ਰਿਸਕੀ ਲੱਗਦਾ।
ਚਲੋ ਅਪਨੇ ਲੋਕਲ ਈ ਚੀ ਮਤਲਬ ਕਰ ਲੈਨਾ ਚਾਈਦਾ।
ਹਾਂਜੀ ਹਾਂ, ਸਹੀ ਗੱਲ ਏ ਲੋਕਲ ਦੇ ਵਿੱਚ ਈ ਯਾਂ ਜਿਦੇ ਕੋਲ ਪਹਚਾਨ ਹੋਏ ਨਾ ਪੰਜਾਬ ਸਾਈਡ ਵੀ ਅਗਰ ਪਹਚਾਨ ਹੋਏ ਨਾ ਤੋਂ ਈ ਤੁਸੀ ਮਤਲਬ ਕਿਸਰਾਂ ਕਰੋ ਤੋ ਫਿਰ ਠੀਕ ਏ।
ਮੈਂ ਤਾਂ ਪੰਜਾਬ ਪਾਸੇ ਵੀ ਕੀਤਾ ਆਇਆ ਇੱਕ ਵਾਰ ਉਸੇ ਵੀ ਫਸ ਗਈ ਮੈਂ ਫੋਰ ਐਕਸਲ ਆਖ ਕੇ ਮੇਨੂੰ ਸਿੰਗਲ ਐਕਸਲ ਭੇ ਚੁੜੇ ਨਾਈਟ
ਤੋਂ ਉਦੇ ਚ ਰਿਟਰਨ ਦਾ ਓਪਸ਼ਨ ਵੀ ਨਈ ਸੀ। ਫਿਰ ਯੇ ਈ ਮੈਂ ਏਦੇ ਕਰਕੇ ਨਾ ਪੈਲੇ ਈ ਚੈੱਕ ਕਰਨੀ ਆ ਜਦ ਵੀ ਜਿਦੇ ਚ ਵੀ ਯੂਟੂਬ ਜਾਂ ਇੰਸਟ ਇੰਸਟਾ ਚ ਦੇਖ ਕੇ ਨਾ ਰਿਟਰਨ ਦਾ ਓਪਸ਼ਨ ਹੈ ਜਾਂ ਨਹੀ ਆ ਕਿਉਂਕਿ ਫਿਰ ਬੋਹਤ ਅੱਗੇ ਬੋਹਤ ਮੁਸ਼ਕਿਲ ਹੋ ਜਾਂਦੀ ਏ।
ਹਾਂਜੀ ਹਾਂਜੀ ਹਾਂਜੀ।
ਏਕ ਤੋਂ ਪੈਸਾ ਵੀ ਗਿਆ ਔਰ ਵੋ ਚੀਜ ਕੰਮ ਵੀ ਨਾ ਆਏ ਫੈਦਾ ਈ ਨੀ ਨਾ ਫੇਰ ੳਹ। ੳਦੇ ਕਰਕੇ ਤੋ ਥੋੜਾ ਸੋਚਨਾ ਪੈਂਦਾ ਏ।
ਹਾਂਜੀ, ਹਾਂਜੀ।
ਬਾਕੀ ਤੋਂ ਮੈ ਹੁਨ ਦਵਾਈ ਦਾ ਵੀ ਸੁਨਾ। ਇੱਕ ਵਾਰ ਦਵਾਈ ਮੰਗਵਾਈ ਸੀ ਮੈਨੇ ਔਨਲਾਈਨ ੳਦੇ ਚ ਦਿਖਾਯਾ ੳਨਾਂ ਨੇ ਸੱਤ ਬੋਟਲ ਸੀ ਦਵਾਈ ਦੀ
ਹਾਂਜੀ
ਤੋਂ ਲੇਕਿਨ ੳਨਾਂ ਨੇ ਭੇਜੀ ਸੀ ਪੰਜ ਈ, ਜਦ ਅਸੀ ਔਪਨ ਕੀਤਾ, ਖੋਲਿਆ ਤਾਂ। ਫਿਰ ਕੰਪਨੀ ਨੂੰ ਕਾੱਲ ੳਹ ਟਾਟਾ ਨਿੳ ਦਾ ਐਪ ਆਂਦਾ ਨਾ। ਟਾਟਾ ਨਿੳ ਦਾ ੳਦੇ ਚੋਂ ਮੰਗਾਏ ਸੀ। ਫਿਰ ਉਨੇ ਕੰਪਨੀ ਨੂੰ ਕੌਲ ਕੀਤਾ ਤਾਂ ਫਿਰ ਉਹ ਚੱਕੇ ਨਾ ਫੋਨ ਈ ਨਾ ਚੁੱਕੇ।
ਹਾਂ ਉਹ ਤੇ ਫੋਨ ਚੁੱਕਦੇ ਈ ਨਈ ਏ ਬਾਦ ਚ।
ਫਿਰ ਫੋਨ ਹੀ ਨਾ ਚੁੱਕੇ ਫਿਰ ੳਹ ਮੈਂ ਨਾ ਪੈਸਾ ਤੋਂ ਸਾਰਾ ਲਿੱਤਾ ੳਨਾਂ ਨੇ।
ਹੂੰ ਹੂੰ ਹੂੰ ਇਸ ਤਰਾਂ ਹੀ ਹੋਉ।
ਘਟ ਪੈਸੇ ਤੇ ੳਹ ੳਹ ਔਫਰ ਚਲਾ ਸੀ ੳ ਬੋਲੇਆ ਔਨਲਾਈਨ ਔਫਰ ਮਿਲਦੇ ਰੈੰਦੇ ਤੋ ੳਦੇ ਚ ਕਰ ਲੈਂਦੇ ਬਟ ੳਹ ਕਿ ਉੱਥੇ ਉਹ ਤੋਂ ਘੱਟ ਉਦੇ ਚ ਵੀ ਘਾਟਾ ਗਿਆ, ਤਦੋਂ ਦਾ ਅਸੀ ਫੇਰ ੳ ਛੱਡ ਹੀ। ਦਿੱਤਾ ਔਨਲਾਈਨ ਦਾ ਹੁਨ
ਹਾਂ, ਮੈਂ ਮੈਂ ਤੁਹਾਨੂੰ ਆਖਣੀ ਪੀ ਨਾ ਮੈਂ ਔਨਲਾਈਨ ਦਾ ਸ਼ੋਕ ਥੋੜਾ ਜਿਹਾ ਮੁਸ਼ਕਿਲ ਈ ਏ। ਕਿਉਂਕਿ ਬਹੁਤ ਚੱਲ ਗਿਆ ਅੱਜ-ਕਲ ਏਨਾਂ ਦਾ ਫਸਾ ਫਸੀ ਵੀ ਬੋਹਤ ਜਾਦਾ ਹੁੰਦੀ ਪਈ ਏ।
ਬੋਤ ਅੱਛਾ ਜੀ ਦੋ ਪੈਸਾ ਕਿਸਾਂ ਲੈ ਕੇ ਔਫਲਾਈਨ ਲੇ ਲੋ। ਚਲੇਗਾ ਲੇਕਿਨ ੳਹ ਔਨਲਾਈਨ ਬੋਲਦੇ ਨਾ ਬੋਤ ਮੁਸ਼ਕਿਲ ਹੋ ਗਿਆ ਹੁਨ ਇਸੇ ਕਰਕੇ ਹੁਨ ਨਈ ਨਈ ਅਸੀ ਜੋ ਵੀ ਪਰਚੇਸ ਕਰਨਾ ਨਾ ਔਫਲਾਈਨ ਕਰਦੇ ਹਾਂ।
ਹੂੰ ਹੂੰ ਲੋਕਲ ਮਾਰਕਿਟ ਚੋਂ ਈ ਨਾ, ਏਧਰੋਂ ਈ ਲੋਕਲ ਚ।
ਹਾਂਜੀ ਲੋਕਲ ਚੋਂ ਈ। ਕਿਉਂਕਿ, ਕੀ ਫਾਇਦਾ ਨੀ ਨਾ। ਇੱਕ ਤਾਂ ਇੰਨਾ ਦੂਰ ਜਾਓ। ਉਹ ਚੀਜ਼ ਇੱਥੇ ਉੱਥੇ ਵੀ ਮਿਲਣੀ। ਉਹ ਦੋ ਪੈਸਾ ਮਹਿੰਗੀ ਮਿਲਣੀ ਐ।
ਹਾਂ-ਹਾਂ-ਹਾਂ। ਬਰਾਬਰ, ਹੁਣ ਆਪਣੀ ਦੇਖ ਕੇ ਲੈਂਦਾ ਬੰਦਾ। ਲੈਂਣੀ ਕਿ ਨਹੀਂ ਲੈਂਣੀ ਸੋਚ ਕੇ ਲੈਂਦਾ।
ਉਹੀ ਸੋਚਣਾ, ਸੋਚਦੇ ਆ ਨਾ ਕੱਪੜਾ ਕਿਵੇਂ ਹੈਗਾ। ਟਿਕੇਗਾ ਕਿ ਨਹੀਂ ਟਿਕਣਾ ਐ। ਉਹ ਵੀ ਸਭ, ਪਰ ਸਮਝ ਆ ਜਾਂਦਾ ਸਾਹਮਣੇ ਸਾਮਣੇ ਤੋਂ। ਤੋ ਉਹਦੇ ਕਰਕੇ ਫਿਰ ਜਿਆਦਾ ਤਰ ਛੱਡ ਈ ਦਿੱਤਾ, ਹੁਣ ਕੰਮ ਵਾਲਾ। ਔਨਲਾਈਨ ਦਾ। ਉਹੀ ਵਹੀ, ਔਰ ਰੋਟੀ ਹੋਗੀ ਤੁਆਡੀ?
ਹਾਂਜੀ-ਹਾਂਜੀ, ਰੋਟੀ ਹੋਗੀ। ਅਸੀਂ ਹੁਣ ਵੇਨੇ ਆ। ਹੋ ਗਿਆ, ਹੂ ਆਜ ਨਾ ਮੈਨੇ ਨੋ-ਨੋਟ
ਅੱਛਾ, ਮੋਠ ਬਣਾਏ।
ਹਾਂ, ਮੋਠ ਤੇ ਬੱਚੇ ਕਹਿੰਦੇ ਪਏ ਮੋਠ ਵੋ ਖਾਣੇ ਮੁੱਠ ਖਾਣੇ। ਮੈ ਕਿਆ ਚਲੋ ਰੋਟੀ ਖਾਨੇ ਆ।
ਹਾਂਜੀ, ਨਹੀਂ ਬੱਚੇ ਖਾ ਲੈਂਦੇ ਖ਼ੁਸ਼ੀ ਨਾਲ। ਮੇਰੀ ਵੀ ਕੁੜੀ ਖਾ ਲੈਂਦੀ ਏ, ਬੜੀ ਖੁਸ਼ੀ ਨਾਲ। ਸਕੂਲ ਜਾਂਦੀ ਏ ਤੇ ਉਹ ਵੀ ਲੇ ਲੈਂਦੀ, ਲੇ ਕੇ ਚਲ ਜਾਂਦੀ ਏ ਟਿਫਨ 'ਚ।
ਹਾਂਜੀ, ਹੂੰ ਕਿਤਨੇ ਬੱਚੇ ਐ ਜੀ ਤਾਨੂੰ? ਕਿਤਨੇ ਮਤਲਬ, ਇੱਕ ਤਾਂ ਕੁੜੀ
ਹਾਂਜੀ, ਇੱਕ ਈ ਕੁੜੀ ਹੈਗੀ ਏ। ਇੱਕ ਹੀ ਕੁੜੀ ਹੈਗੀ। ਚਲੋ, ਹੁਣ ਆਣ ਵਾਲੀ ਹੋਏਗੀ। ਠੀਕ ਏ, ਮੈਂ ਤੁਹਾਨੂੰ ਕਰਨੀ ਆ ਫੇਰ ਤੋਂ। ਸਾਸਰੀ ਕਾਲ ਜੀ।